ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਕਾਲ ਜੀ ਹੋਰ ਕੀ ਹਾਲ ਚਾਲ ਹਾਂਜੀ ਆਵਾਜ਼ ਆ ਰਹੀ ਹੈ
ਹਾਂਜੀ ਮੈਨੂੰ ਤੈਨੂੰ ਆਰੀ ਤੁਨੂੰ ਆਰੀ ਹੈ
ਹਾਂਜੀ ਹਾਂਜੀ ਮੈਂ ਵੀ ਬਹੁਤ ਵਧੀਆ ਪਰ ਕੀ ਚੱਲ ਰਿਹਾ
ਬਸ ਜੀ ਰੋਟੀ ਰੋਟੀ ਖਾਧੀ ਹੈ ਸੈਰ ਕੀ ਇੱਛਤ ਅਤੇ ਅਤੇ ਉਹ ਲੇਟਣ ਦੀ ਤਿਆਰੀ
ਕੀ ਖਾਇਆ ਫਿਰ ਰੋਟੀ ਵਿੱਚ
ਸ਼ਾਹੀ ਪਨੀਰ
ਵਾਜੀ ਵਾਹ ਕਿੰਨੇ ਬਣਾਆ ਸ਼ਾਹੀ ਪਨੀਰ
ਸ਼ਾਹੀ ਪਨੀਰ ਬਣਾਇਆ ਸੀ ਮੇਰੀ ਬੋਟੀ ਨੇ
ਅੱਛਾ ਜੀ ਰੂੋਟੇ ਬਹੁਤ ਅੱਛਾ ਖਾਣਾ ਬਣਾਉਣਾ ਲੈਂਦੇ
ਖਾਣਾ ਵਧੀਆ ਬਣਾਉਂਦੀ ਮਰੀ ਰੋਟੀ ਕੱਲ ਛੌਲੇ ਬੂਟਰੇ ਬਨਾਅੇ
ਅੱਛਾ ਉਹ ਵੀ ਬੜੇ ਸਵਾਦ ਬਣੇਣੇੂੰ
ਖਾਣਾ ਦੱਸਿਆ ਤਾਂ ਤੁਹਾਨੂੰ ਸਵਾਦ ਬਣਾਉਂਦੀ ਹੈ
ਅੱਛਾ ਜੀ ਵਧੀਆ ਵਧੀਆ ਰੋਟੀ ਸਵਾਦ ਬਣਾ ਲੈਂਦੀ ਆ
ਹਾਂ ਕਿ ਛੋਲੇ ਛੋਲੇ ਮਨਾਾਲਾ 'ਚ
ਅੱਛਾ
ਹਮ
ਬਹੁਤ ਵਧੀਆੇ ਉ ਤੇ
ਟੜੇ ਆਰਾਮ ਨਾਲ ਸੋਵਾਂਗੇ ਸਵੇਰੇ ਆਰਾਮ ਨਾਲ ਉੱਠਾਂਗੇ ਹਾਂਜੀ ਹਾਂਜੀ ਸਵੇਰੇ ਛੁੱ ਛੁਟੀ ਸੰਡੇ ਸਾਡੇ ਔਫਿਸ ਦੀ ਛੁਟੀ ਹੁੰਦੀ ਫੈਕਟਰੀ ਦੀ
ਅੱਛਾ ਜੀ ਕਦੇ ਸਾਨੂੰ ਵੀ ਖਿਲਾ ਦੋ ਛੋਲੇ ਭਠੂਰੇ ਆਪਣੀ ਰੋਟੀ ਦੇ ਹੱਥ
ਉਹਦੇ ਕਹਿ ਦਾਂਗੇ ਬਣਾ ਦੇ ਜ ਤੁਹਾਡੇ ਲਈ
ਕੋਈ ਨੀ ਸਿੱਖਣਗੇ ਤੁਹਾਡੀ ਵੋਟੀ ਵਲੋਂ ਕਿਸ ਤਰ੍ਹਾਂ ਬਣਾਉਂਦੀ ਆ ਤੁਹਾਡੀ ਰੋਟੀ ਛੋਲੇ ਭਟੂਰੇ ਅਸੀਂ ਵੀ ਬਣਾ ਕੇ ਖਾਵਾਂਗੇ ਕਦੀ
ਫਿਰ ਤੁਸੀਂ ਰੈਸਿਪੀ ਪਤਾ ਕਰ ਲੈਣਾ
ਹਮ ਹਮ ਠੀਕ ਹੈ ਜੀ ਬਹੁਤ ਵਧੀਆ
ਆਹੋ। ਹੋਰ ਸੁਣਾਓ, ਘਰ ਸਾਰੇ ਠੀਕ?
ਘਰ ਸਾਰੇ ਠੀਕ, ਬੱਚੇ ਵੀ ਠੀਕ।
ਅੱਛਾ।
ਹਾਂਜੀ।
ਜਾਣਾ ਨਹੀਂ ਫਿਰ ਕਿਤੇ, ਗਰਮੀਆਂ ਛੁਟੀਆਂ ਪੈ ਗਈਆਂ ਨਾਨਕੇ ਨਹੀਂ ਜਾਣਾ ਬੱਚਿਆਂ ਨੇ?
ਗਰਮੀਆਂ ਦੀ ਛੁੱਟੀਆਂ, ਸਵਿਮਿੰਗ ਪੂਲ ਘਰ ਹੀ ਲਗਾ ਲਿਆ ਸੀ ਇਸ ਵਾਰੀ ਤੇ। ਸਵੀਮਿੰਗ ਪੂਲ ਛਤਤੇ ਲਗਾ ਲਿਆ ਸੀ ਫੇਰ ਪਾਰਟੀ ਸ਼ਾਟੀ ਕੀਤੀ ਮਜ਼ਾ ਆ ਗਿਆ ਨਹਾਉਣ ਦਾ, ਹਾਂਜੀ ਠੰਡਾ-ਠੰਡਾ ਪਾਣੀ।
ਹੈਂ?
ਬਹੁਤ ਮਜ਼ਾ ਆ ਗਿਆ ਸ਼ਾਮੀ ਪਾਣੀ ਭਰਿਆ ਸੀ ਤੇ ਰਾਤੀ ਨਾਏ।
ਅੱਛਾ।
ਨਾਉਣ ਤੋਂ ਬਾਅਦ ਕੁਛ ਸਨੈਕਸ ਉਹ ਰੋਟੀ-ਰੋਟੀ ਖਾਈ।
ਮਤਲਬ ਪਾਰਟੀ ਬਾਹਰ, ਪਾਰ ਟੀ ਹੋਗੀ ਫਿਰ ਤੇ।
ਹੋਰ ਪਾਰਟੀ ਹੋ ਗਈ ਫਿਰ-ਫਿਰ ਸਵੇਰੇ ਉੱਠ ਕੇ ਫਿਰ-ਫਿਰ ਤੋਂ ਨਾਏ। ਸਵਿਮਿੰਗ ਪੂਲ ਚ, ਦੋ-ਦੋ, ਦੋ ਤਿੰਨ ਵਾਰੀ ਤੇ ਨਾਏ ਅਸੀਂ। ਮਜ਼ਾ ਆਇਆ।
ਸਹੀ ਹੈ ਸਹੀ
ਹਾਂਜੀ, ਹੂੰ, ਹਾਂਜੀ ਬਿਲ ਪੈਸੇ ਵਸੂਲ ਹੋ ਗਏ।
ਸਹੀ ਹੈ, ਵਧੀਆ ਚੀਜ਼ ਹੈ, ਬੰਦਾ ਆਪਣਾ ਇ ਤੇ ਏ ਘਰ ਹੀ ਇੰਜੋਏ ਕਰ ਲੇ।
ਹਾਂਜੀ।
ਅਸੀਂ ਵੀ ਸੋਚਦੇ ਪਏ ਹਾਂ, ਕੱਲ ਸਵੇਰੇ ਸੰਡੇ ਹੈ ਸਵੀਮਿੰਗ ਪੂਲ ਜਾਈਏ ਹੋ ਕੇ ਆਈਏ ਪੂਲ, ਨਹਾ ਕੇ ਆਈਏ ਸਵੇਰੇ-ਸਵੇਰੇ।
ਅੱਛਾ ਜੀ।
ਹੋਰ
ਜਾਓ-ਜਾਓ ਬਹੁਤ ਗਰਮੀ ਹੋ ਗਈ ਐ, ਜਾਣਾ ਚਾਹੀਦਾ ਐ।
ਹਾਂ ਗਰਮੀ ਬਹੁਤ ਜ਼ਿਆਦਾ ਹੋਈ ਹੈ ਹੁਣ ਤੇ।
ਹੂੰ।
ਪੂਰੇ ਦਿਨ ਵੀ ਨਹੀਂ ਜਾਯਾ ਜਾਂਦਾ ਨਹੀਂ ਤੇ ਵਾਟਰ ਪਾਰਕ ਜਾਓ।
ਨਾਲ ਇਹ ਪਾਣੀ ਵੀ ਜਾ ਕੇ ਥਕਾਵਟ ਵੀ ਬਹੁਤ ਸਾਰੀ ਹੋ ਜਾਂ ਦੀ ਹੈ ਤੇ ਫਿਰ ਉਸ ਤੋਂ ਬਾਅਦ ਬੰਦਾ ਕੁਛ ਕਰ ਨਹੀਂ ਸਕਦਾ, ਇੰਨੀ ਦੇਰ ਪਾਣੀ 'ਚ ਰਹੋ। ਫਿਰ ਬੱਚੇ ਵੀ ਤੇ ਸੰਭਾਲੇ ਪੈਂਦੇ ਨੇ। ਬੱਚਿਆਂ ਨੂੰ ਸੰਭ ਸੰਭਾਲੋ। ਖੁਦ ਹਿੰਮਤ ਵੀ ਹੁੰਦੀ ਸ ਸਾਡੇ ਵਿੱਚ। ਬੱਚਿਆਂ ਨੂੰ ਸੰਭਾਲੋ ਫੇਰ ਉਹਨਾ ਨੂੰ ਖਿਲਾਓ ਉਹਨਾਂ ਨ ਖਿਲਾਓ ਪਿਲਾਓ, ਪਹਿਲੇ-ਪਹਿਲੇ। ਪਾਣੀ ਸਾਰਾ ਗੰਦਾ ਨਿਕਾਲੋ ਘਰ ਆ ਕੇ ਖੁਦ ਨਾਹਾਓ ਉਹਨਾ ਨੂੰ ਨਲਾਓ ਫਿਰ ਸੁਲਾਓ ਥਕਾਵਟ ਵੀ ਬਹੁਤ ਸਾਰੀ ਹੋ ਜਾਂਦੀ ਹੈ ਟੈਨਿੰਗ
ਵੱਧੀ ਜਾਂਦਾ ਐਸੀ ਗੱਲ ਨਹੀਂ ਹੈ ਇਹ ਕੰਮ ਹਨ
ਮਜ਼ਾ ਵੀ ਆਉਂਦਾ ਪਿਛਲੀ ਵਾਰੀ ਅਸੀਂ ਵਾਟਰ ਪਾਰਕ ਗਏ ਸੀ ਮੈਨੂੰ ਤੇ ਬਹੁਤ ਡਰ ਲੱਗਿਆ ਸੀ ਮੈਂ ਤੇ ਇੱਕ ਰਾਈਡ ਵੀ ਨੀ ਲਈ
ਅੱੱਚਾ
ਹਾਂਜੀ ਮੈਨੂੰ ਬਹੁਤ
ਵਾਟਰ ਪਾਰਕ ਚ ਬੜਾ ਮਜਾ ਆਉਂਦਾ ਉਹੀ ਹੈ ਨਾ ਪੂਰਾ ਦਿਨ ਟਾਈਮ ਵੇਸਟ ਹੁੰਦਾ ਬੱਚਿਆਂ ਨਾਲ ਨਹੀਂ ਜਾ ਸਕਦੇ
ਹਾਂਜੀ ਬੱਚਿਆਂ ਨਾਲ ਕਿੱਧਰੇ ਨਹੀਂੀ ਜਾ ਸਕਦੇ ਬੱਚਿਆਂ ਨੂੰ ਜਾਂ ਤੇ ਉਠਾਓ ਜਾਂ ਤੇ ਖੁਦ ਘਰ ਬੈਠੋ
ਹਾਂ ਉਹ ਤਾਂ ਇੱਕ ਫਿਰ ਖੁਦ ਹੀ ਖੁਦ ਹੀ ਬਹਿਣਾ ਅੰਧਦਾ ਘਰ
ਹੋਰ ਕੀ ਬੱਚਿਆਂ ਦੇ ਨਾਲ ਕਿੱਧਰੇ ਨਹੀਂੀ ਜਾ ਸਕੇ ਤੇ ਬੱਚੇ ਬਹੁਤ ਤੰਗ ਕਰਦੇ ਨੇ ਬਾਅਦ ਬੈਠਣ ਨੀ ਦਿੰਦੇ ਨਾ ਕੁਛ ਕਰਨ ਦਿੰਦੇ ਨੇ
ਸਹੀ ਹੈ ਵਧੀਆ
ਵਾਟਰਫਾਲ ਜਾ ਕੇ ਉਹਨਾਂ ਨੂੰ ਪਕੜਾਂਗੇ ਜਾਂ ਖੁਦ ਇੰਜੋਏ ਕਰਾਂਗੇ ਉਹਨਾਂ ਦੀ ਵੀ ਤੇ ਅਲੱਗ ਜਿੰਮੇਦਾਰੀ ਹੁੰ ਇਹ ਬੱਚਿਆਂ ਦੀ
ਹਾਂ ਉਹਨਾਂ ਦਾ ਤਾਂ ਧਿਆਨ ਪਹਿਲੇੇ ਰੱਖਦਾ ਹੈ
ਹਾਂ ਬਿਲਕੁਲ ਬੱਚੇ ਵੱਡੇ ਹੋ ਜਾਣ ਫੇਰ
ਹਮ ਹ ਬਿਲਕੁਲ ਹੋਰ ਹੇਮਕੁੰਟ ਸਾਹਿਬ ਜਾਣਾ ਤੁਸੀਂ ਇਸ ਵਾਰ
ਸਾਹਿਬ ਬੱਚਿਆਂ ਨੂੰ ਦੇਖਦੇ ਦੇਖਦੇ ਟੀਵ ਚ ਵੀ ਦਰਸ਼ਨ ਕਰ ਲੈਦੇ ਆ ਬਾਬਾ ਜਦੋਂ ਬੁਲਾਇ ਕੇ ਉਦੋਂ ਚਲੇ ਜਾਗੇ ਦੇਖਣੀ ਤੇ ਬੜਾ ਮਜ਼ਾ ਆਉਂਦਾ ਹੈ ਮਨ ਤੇ ਬਹੁਤ ਹੁੰਦਾ ਹੈ ਲੇਕਿਨ ਬੱਚਿਆਂ ਨੂੰ ਜਦੋਂ ਦੇਖਣੀ ਆ ਫੇਿਰ ਹ ਅਗਲੇ ਸਾਲ ਚੱਲਾਂਗੇ ਵੱਡੇ ਹੋ ਜਾਣਗੇ ਬੱਚੇ ਫਿਰ ਚੱਲਾਂਗੇ
ਹਾਂ ਸਹੀ ਹੈ ਨਹੀਂ ਦਾਦੀ ਨੂੰ ਦੇਦੀ ਦਾ ਦਾਦੀ ਨੂੰ ਦੇਜੋ
ਮਾਂ ਦਾ ਮਨ ਨਾ ਮੰਨਦਾ ਹਾਂ ਹ
ਉਹ ਤੇ ਫਿਰ ਹੁਣ ਦੇਖ ਲਓ ਜਾ ਜਾਣਾ ਹੈ ਤੇ ਫੇਰ ਓਦਾਂ ਹੀ ਬਣੇਗਾ ਪ੍ਰੋਗਰਾਮ ਨਹੀਂ ਇਥੇ ਫਿਰ ਨਹੀਂ ਜਾ ਸਕਦੇ
ਹਾਂਜੀ
ਦ ਹੀ ਬਣੇਗਾ ਫਿਰਰ ਜਾਣ ਦਾ ਤੇ ਅਗਰ ਬੱਚੇ ਦਾਦੀ ਕੋਲ ਰਹਿਣਗੇ ਫਿਰ ਤਾਂ ਜਾ ਸਕਦੇ ਆਾਂ
ਉਹ ਤੇ ਹੈ ਉਹ ਤੇ ਹੈ ਲੇਕਿਨ ਦਾਦੀ ਵੀ ਕਿੰਨਾ ਸੰਭਾਲੇ ਕਿ
ਚਾਰ ਤਿੰਨ ਚਾਰ ਦਿਨ ਦੀ ਗੱਲ ਹੈ ਕੁ ਜ਼ਿਆਦਾ ਥੋੜ੍ਹੀ ਹੈ ਤਿੰਨ ਦਿਨ ਦੇ ਮੈਕਸਸੀਮਮ ਚਾਰ ਦਿਨ ਚੌਥੇ ਦਿਨ ਘਰ
ਅ ਜੀ ਪਹਿਲੇ ਪਹਿਲੇ ਮੈਂ ਗਈ ਸੀ ਬਹੁਤ ਦੇਰ ਪਹਿਲੇ ਗਈ ਸੀ ਉਸ ਟਾਈਮ ਬੋਡੀ ਵਿੱਚ ਜਾਨ ਵੀ ਸੀ ਹੁਣ ਵਿਆਹ ਹੋ ਗਿਆ ਉਸ ਤੋਂ ਬਾਅਦ ਮੋਟੀ ਹੋ ਗਈ ਪਹਿਲੇ ਪਤਲ ਸੀ ਚੱਲ ਦੀ ਸੀ ਹੁਣ ਦੇਖੋ ਕੀ ਹੁੰਦਾ ਹੈ
ਇ ਇੱਧਰ ਇੱਧਰੋਂ ਅਸੀਂ ਅਸੀਂ ਰਾਤ ਤੀ ਨਿਕਲਦੇ ਹਨ ਰਾਤੀ ਨੂੰ ਅੱਠ ਨੌ ਵਜੇ ਨਿਕਲਦੇ ਆ ਇੱਧਰੋਂ ਸੱਤ ਅੱਠ ਵਜੇ ਨਿਕਲੇ ਥੜ੍ਹਾ ਜਲਦੀ ਵਹਿਤੇ ਸਿੱਧਾ ਰਿਸ਼ੀਕੇਸ਼
ਪਹੁੰਚ ਜਾਂਦੇ ਗਿਆਰਾਂ ਵਜੇ ਤੱਕ ਰਿਸੀ ਕੇ ਉੱਥੇ ਜਾ ਕੇ ਕਮਰਾ ਮਿਲਦਾ ਜਾਂਦਾ ਹੈ ਕਮਰਾ ਲੈ ਕੇ ਆਰਾਮ ਨਾਲ ਰੈਸਟ ਕਰੀਦਾ ਚਾਰ ਛੇ ਘੰਟੇ ਸਵੇਰੇ ਸਵੇਰੇ ਪੰਜ ਵਜੇ ਗੁਰਦੁਆਰੇ ਰਿਸ਼ੀਕੇਸ਼ ਗੁਰਦੁਆਰੇ ਮੱਥਾ ਟੇਕੀ ਦਾ ਨਾਲ ਹੀ ਨਿਕਲੀ ਜਾ ਨਿਕਲ ਜਾਈਦਾ ਸ਼ਾਮ ਤੱਕ ਅਸੀਂ ਗੋਬਿੰਦ ਘਾਟ ਪਹੁੰਚ ਜਾਂਦੇ ਹਾਂ
ਅੱਛਾ ਜ ਬਹੁਤ ਵਧੀਆ ਉੱਥੇ ਦੇ ਮਜ਼ਾ ਵੀ ਬਹੁਤ ਆਉਂਦਾ ਹੈ ਰਸਤੇ ਬਹੁਤ ਮਜ਼ਾ ਆਉਦਾ ਹੈ
ਹਮ
ਹਮ ਨਜ਼ਾਰੇ ਅਲੱਗ ਅਲੱਗ ਸੁਣਦੇ ਨੇ ਬਹੁਤ ਐਸਾ ਲੱਗਦਾ ਅਸੀਂ ਸੁ ਅਸੀਂ ਅਸੀਂ ਬਾਬਾ ਜੀ ਕੋਲ ਪਹੁੰਚ ਗਏ ਸਵਰਗ ਵਿੱਚ ਪਹੁੰਚ ਗਏ ਹਾਂ ਲੱਗਦਾ ਹੈ ਬਹੁਤ ਸ਼ਾਂਤ
ਅਤੇ ਕਲਾਈਮੇਟ ਵਧੀਆ
ਠੰਡਾ
ਹਹ
ਬਰਫ ਗਲੇਸ਼ੀਅਰ
ਹਮ
ਮਤਲਬ ਸ਼ਾਂਤ ਜਗ੍ਹਾ ਹੈ ਉੱਥੇ ਸੁ ਸਕੂਨ ਮਿਲਦਾ ਹੈ ਬੜਾ
ਹ ਸਭ ਤੋਂ ਵਧੀਆ ਗੱਲ ਹੈ ਨਾ ਫੋਨ ਬੰਦ ਹੋ ਜਾਂਦੇ ਨੇ ਫੋਨ ਦੀ ਚਿਕ ਚਿਕ ਟਿਕ ਟਿਕ ਬੰਦ ਬੰਦ ਹੋ ਜਾਂਦੀ ਹੈ ਸ਼ਾਂਤੀ ਸ਼ਾਂਤੀ ਕਿਸੇ ਦਾ ਫੋਨ ਆਉਣਾ ਨਹੀਂ ਕਿਸੇ ਦਾ ਜਾਣਾ ਨਹੀਂ ਅਤੇ ਹੁਣ ਡੇਲੀ ਲਾਈਫ 'ਚ ਆ ਗਿਆ ਹੁਣ ਕੀ ਕਰੋਗੇ ਹੁਣ ਤਾਂ ਯੂਜ ਕਰੋਗੇ ਕਰੋਗੇ ਹੈਲੋ ਹੈਲੋ ਹੈਲੋ ਹੈਲੋ ਗਈਏ ਬਾਦ
ਹਨਨੂੰ
ਜੇ ਸੀ
ਹੈਲੋ ਹੈਲੋ